ਹਾਂਜੀ ਸ ਵਧੀਆ ਤੁਸੀਂ ਸੁਣਾਓ ਧੁਆਡਾ ਕੀ ਹਾਲਏ?
ਹਾਂ ਬੇਰਾ ਵੀ ਵਧੀਆ। ਹੋਰ ਕੀ ਕਰ ਰਹੇ ਓ?
ਮੈਂ ਤੇ ਬਸ ਬੈਠੀ ਹੋਈ ਹਾਂ ਬੱਚਿਆਂ ਦੀ ਨਾਨੀ ਘਰ ਆਈ ਸੀਗੀ ਨਾ ਅਤੇ ਹਾਂ ਉਨ ਬਸ ਇੰਜੋਏ ਕਰ ਰਹੇ ਹਾਂ ਹੋਰ ਤੁਸੀਂ ਸੁਣਾਓ ਕੀ ਕਰ ਰਹੇ ਹੋ
ਮੈਂ ਬਸ ਮੈਂ ਦਾੜ ਕਢਵਾਈ ਦੀ ਸੀ ਡਾਕਟਰ ਨੂੰ ਦਿਖਾ ਕੇ ਆਈ ਹ
ਹੋ ਹੋ ਕੀ ਹੋ ਗਿਆ ਸੀ ਦਾੜ ਤੇ
ਬਸ ਉਹ ਖਰਾਬ ਹੀ ਹੋ ਗਈ ਸੀਗੀ ਤੇ ਨਿਕਲਵਾ ਲਈ ਸੀ ਮਤਲਬ ਡਾਕਟਰ ਨੇ ਚੈੱਕ ਕੀਤਾ ਤੇ ਤੇ ਹੁਣ ਅੱਜ ਦਿਖਾਣਾ ਸੀ ਅੱਜ ਦਿਖਾ ਕੇ ਆਈ ਆ ਤੇ ਬਿਲਕੁਲ ਠੀਕ ਹੈ ਹੁਣ ਕੋਈ ਮਤਲਬ ਦਵਾਈ ਵਗੈਰਾ ਨਹੀਂ ਖਾਣੀ
ਅੱਛਾ ਠੀਕ ਹੈ ਹੋਰ ਕਿਹੜੇ ਡਾਕਟਰ ਨੂੰ ਦਿਖਾਉਂਦੇ ਹੋ
ਉਹ ਰਚਿਤ ਮਲਹੋਤਰਾ
ਅੱਛਾ
ਹਾਂ ਇਹ ਬਿਲਕੁਲ ਠੀਕ ਹੋਇਆ
ਅੱਛਾ -ਅੱਛਾ ਚਲੋ ਵਧੀਆ ਡਾਕਟਰ ਵਧੀਆ
ਬਹੁਤ ਵਧੀਆ। ਬਹੁਤ ਜ਼ਿਆਦਾ
ਅੱਛਾ। ਚਲੋ ਮੈਂ ਵੀ ਆਪਣੇ ਦੰਦ ਠੀਕ ਕਰਵਾਉਣੇ ਆ। ਮਤਲਬ ਪੀਲੇ-ਪੀਲੇ ਜਿਹੇ ਨਹੀਂ ਪੈ ਜਾਂਦੇ।
ਹਾਂ
ਤੇ ਮੈਂ ਸੋਚਦੀ ਪਈ ਆਂ ਕਿ ਮੈਂ ਕਰਵਾ ਲਾਂ ਤੇ ਮੈਨੂੰ ਦੱਸਣਾ ਤੁਸੀਂ ਪ੍ਰੋਪਰ ਅਡਰੈਸ ਦੇ ਦੇਣਾ ਤੇ ਮੈਂ ਉਹਨਾਂ ਨਾਲ ਮਿਲ ਲਵਾਂਗੀ ਠੀਕ ਹੈ।
ਹਾਂ, ਵੈਸੇ ਤੇ ਬਹੁਤ ਦੱਸਿਆ। ਹਮ ਡਾਕਟਰਾਂ ਦਾ ਕਾਫੀ ਪਹਿਲੇ ਕੀ ਸਾਨੂੰ ਇਹਦੇ ਤੇ ਜ਼ਿਆਦਾ ਵਿਸ਼ਵਾਸ ਹੈ।
ਅੱਛਾ ਹਾਂ ਬਸ ਉਹੀ ਹੈ ਨਾ ਦੰਦਾਂ ਦਾ ਦੇਖੋ ਮਾਮ ਲੇ ਵਿਸ਼ਵਾਸ ਜਿਹ ਤੇ ਹੋ ਜੇ ਨਾ ਤੇ ਉਹਦੇ ਤੇ ਹੀ ਫਿਰ ਜਾਇਆ ਜਾਂਦਾ ਮੈਂ ਵੀ ਆਪਣੇ ਠੀਕ ਕਰਾ ਲਾਂਗੀ ਦੰਦ ਜਰਾ ਪੀਲੇ ਪੀਲੇ ਹੋ ਗਏ ਨੇ ਨਾ ਤੇ ਹਾਂ
ਸਭ ਕਹਿ ਦਿੰਦੇ ਪਏ ਸੀਗੇ ਇੱਧਰ ਉੱਧਰ ਹੋਰ ਵੀ ਨੇੜੇ ਪੈਂਦਾ ਤੁੰਹਾਨੂ ਦੂਰ ਮੈਂ ਕਿਹਾ ਦੂਰ ਚਾਏ ਪੈਂਦਾ
ਹਾਂ ਬਿਲਕੁਲ -ਬਿਲਕੁਲ ਜੀ ਬਿਲਕੁਲ ਜੀ ਇਹ ਤਾਂ ਹੈ ਹੀ ਹੈ ਚਲੋ ਚਲੋ ਮੈਨੂੰ ਵੀਦਾਂ ਮੈਂ ਤੁਸੀਂ ਗੱਲ ਕੀਤੀ ਹੈ ਮੈਨੂੰ ਵੀ ਪਤਾ ਲੱਗ ਗਿਆ। ਮੈਂ ਵੀ ਉਹਦੇ ਕੋਲ ਜਾਵਾਂਗੀ ਕਿ ਨਾਮ ਦੱਸਿਆ ਡੋਕਟਰ ਦਾ
ਮਲਹੋਤਰਾ
ਅਜੀਤ ਮਲਹੋਤਰਾ
ਨਾ ਰਚਿਤ- ਰਚਿਤ
ਰਚਿਤ ਮਲਹੋਤਰਾ ਠੀਕ ਹੈ ਜੀ ਠੀਕ ਹੈ ਹੋਰ ਸੁਣਾਓ ਕੀ ਬਣਾ ਲਿਆ ਅੱਜ
ਹਾਂਛ ਬਸ ਅੱਜ, ਆਲੂ ਦੀ ਸਬਜ਼ੀ ਬਣਾਈ। ਬੱਚੇ ਆਏ ਦੇ ਆ ਬਸ। ਹੁਣ ਰੈਸਟ ਕਰਦੇ ਪਏ ਆ ਥੋੜ੍ਹਾ ਦੂਰ ਪੈ ਜਾਂਦਾ ਨਾ। ਹੁਣੇ ਹੀ ਆਈਆਂ ਕਰਾ ਤੇ ਟਰੀਟਮੈਂਟ ਗਰਮੀ ਹਾਂ ਬਹੁਤ ਹੀ ਗਰਮੀ
ਹਾਂ, ਚਲੋ ਮੈਂ ਤੁਹਾਨੂੰ ਇਸ ਕਰਕੇ ਅੱਜ ਫੋਨ ਕੀਤਾ ਸੀਗਾ ਅਸੀਂ ਨਾ ਤੁਹਾਡੇ ਘਰ ਜਦੋਂ ਆਏ ਸੀਗੇ ਤੇ ਬੱਚੇ ਵੀ ਮੇਰੇ ਆਏ ਸੀਗੇ। ਤੁਸੀਂ ਉਹ ਬਣਾਏ ਸੀ। ਸੀਗੇ ਗੋਲ-ਗੋਲ ਜੇ ਸੂਜੀ ਦੇ ਬਣਾਏ ਸੀ ਤੁਸੀਂ ਕਿਤੇ ਬਣਾਏ ਸੀ ਉਹ ਮੈਨੂੰ ਨਾ ਉਹਦੀ ਜਦਾ ਰੈਸਪੀ ਦੱਸੋ, ਮੈਂ ਬੱਚੇ ਕਹਿੰਦੇ ਉਹਨਾਂ ਦੇ ਘਰ ਅਸੀਂ ਗਏ ਹਾਂ। ਆਂਟੀ ਦੇ ਘਰ ਅਸੀਂ ਗਏ ਹਾਂ ਇੰਨੇ ਸਵਾਦ ਉਹਨਾਂ ਨੇ ਉਹ ਕਰੰਚੀੇ ਸੇ ਬਣਾਏਥੇ-ਬਣਾਏ ਹੈ ਉਹ ਤੁਸੀਂ ਵੀ ਬਣਾਓ ਮੈਨੂੰ ਸਮਝ ਹੀ ਨਹੀਂ ਆ ਰਹੀ ਮੈਨੇ ਸੂਜੀ ਵੀ ਲਿਆਂਂਦੀ ਸਬ ਕੁਛ ਲਿਆਂਦਾ ਤੇ ਲੇਕਿਨ ਮੈਨੂੰ ਸਮਝ ਨਹੀਂ ਆ ਰਹੀ ਕਰਨਾ ਕੀ ਹੈ। ਤੇ ਫਿਰ ਮੈਂ ਕਿਹਾ ਚਲੋ ਤੁਹਾਨੂੰ ਮੈਂ ਫੋਨ ਕਰਾਂ। ਪੁੱਛਾਂ ਤੇ ਕਿੱਦਾਂ ਬਣਾਉਂਦੇ ਹੈ।
ਹਾਂ, ਬਸ ਕੁਛ ਵੀ ਨਹੀਂ ਥੋੜਾ ਤੇਲ ਵਗੈਰਾ ਪਾ ਕੇ ਤੇ ਉਹਦੇ ਵਿੱਚ ਮਿਰਚ ਚਲ ਨਮਕ ਬੱਚਿਆਂ ਦੇ ਹਿਸਾਬ ਨਾਲ ਪਾ ਲੈ ਹਮ ਜਿਆਦਾ ਤੇਜ਼ ਨਾ ਪਾਓ ਬੱਚਿਆਂ ਦੇ ਹਿਸਾਬ ਨਾਲ ਮਿਰਚ ਵਗੈਰਾ ਤੇ ਉਹਦੇ ਵਿੱਚ ਪਾਣੀ ਪਾ ਦੇਣਾ ਪਹਿਲਾਂ, ਫੇਰ ਜਿੰਨੀ ਸੂਜੀ ਉਹਦੇ ਹਿਸਾਬ ਨਾਲ ਪਾ ਕੇ ਤੇ ਉਹਨੂੰ ਘੋਲੀ ਜਾਣਾ ਵਾ ਉਹ ਇੱਕ ਬਸ ਆਟ ਕੇ ਵੱਕਣ ਨਾ ਇਏਦਾਂ ਉਹ ਡੋ ਬਣ ਜਾਏਗਾ ਉਹਦਾ।
ਅੱਛਾ-ਅੱਛਾ, ਅੱਛਾ।
ਤੇ ਬਸ ਉਹਨਾਂ ਨੂੰ ਹੱਥ-
ਤੇ ਉਹਨੂੰ ਤੜਕਾ ਨਹੀਂ ਲਾਉਣਾ ਕੁਛ ਵੀ ਕੁਛ ਨੀ ਕਰਨਾ ਮਤਲਬ, ਪਾਣੀ ਦੇ ਵਿੱਚ- ਵਿੱਚੇ ਹੀ ਮਤਲਬ ਸਾਰੇ ਮਸਾਲੇ ਜੋ ਵੀ ਪਾਉਣੇ ਆ ਪਾ ਦਿਉ ਅੱਛਾ ਜੀ।
ਤੇ। ਉਹ ਫੇਰ ਏਦਾਂ ਡੋਹ ਬਣ ਜਾਏਗਾ ਫੇਰ ਬੋਲ 'ਚ ਬਣਾ ਲੋ ਚਾਹੇ। ਟਿੱਕੀ ਦਾ ਸ਼ੇਪ ਬਣਾ ਲੋ ਜਿੱਦਾਂ ਵੀ ਉਹ ਤੁਹਾਡੇ ਚਇਸ ਹੈ।
ਅੱਛਾ। ਇਸਮਾਈਲੀਜ਼ ਵੀ ਬਣਾ ਸਕਦੇ ਹਾਂ ਅਸੀਂ।
ਤੇ ਉਹ ਫਿਰ ਤਲ ਦਿਓ ਹੂੰ ਉਹ ਇੰਨੇ ਟੇਸਟੀ ਬਣਦੇ ਨੇ। ਕਿਉਂਕਿ ਆਲੂ ਸ ਆਲੂ ਹੋਰ ਪੈਂਦੇ ਨੇ ਉਹਦੇ ਵਿੱਚ।
ਅੱਛਾ ਆਲੂ ਕਿੱਦਾਂ ਪਾਉਣੇ ਆ ਬੋਇਲ ਕਰਕੇ।
ਬੁਆਇਲ ਹਾਂ ਹਾਂ ਬੁਆਇਲ ਕਰਕੇ।
ਅੱਛਾ ਮਤਲਬ ਕੱਚਿਆਂ ਨੂੰ ਹੀ ਅੱਸੀ ਉਹਦੇ ਵਿੱਚ ਵਿੱਚ ਪਾ ਸਕਦੇ ਹਾਂ ਬੋਆਇਲ ਹੋ ਜਾਣਗੇ ਪਾਣੀ ਚ। ਮੈਸ਼ ਕਰ, ਅੱਛਾ ਉਬਾਲ ਕੇ ਵੀ ਪਾ ਸਕਦੇ ਹਾਂ ਔਰ ਕੱਚਿਆਂ ਨੂੰ ਅਸੀਂ ਜਿੱਦਾ ਕੁੱਤਰਾ ਕਸ ਕਰੀ ਦੇ, ਹਨਾ ਹਾਂ ਇਹ ਵੀ ਠੀਕ ਰਹੇਗਾ, ਆਸਾਨ ਰਹੇਗਾ।
ਦੋਨਾਂ ਚੀਜ਼ਾਂ ਨੂੰ ਘੋਲੀ ਜਾਣਾ, ਘੋਲੀ ਜਾਣਾ ਉਹ ਇੱਕ ਡੋ ਬਣ ਜਾਣਾ।
ਅੱਛਾ-ਅੱਛਾ।
ਹਾਂ ਉਹ ਜਿਸ ਤਰ੍ਹਾਂ- ਟਾ ਗੁੁੰਨੀ ਫੇਰ ਟਾ ਬਨ ਜੇਗਾ, ਹਮ ਓਹਾਂ- ਹਾਂ ਫੇਰ ਹੱਥ ਤੇ ਤੇਲ ਲਗਾ ਕੇ ਉਹ ਗੋਲ-ਗੋਲ ਬੋਲ ਬਣਾ ਲੋ। ਕੋਈ ਵੀ ਸ਼ੇਪ ਬਣਾ ਕੇ, ਹਾਂ ਕੁਛ ਵੀ ਬਣਾ ਲੋ, ਤੇ ਉਹਨਾਂ ਨੂੰ ਤਲ ਪੀਓਵੈਕਸ।
ਅੱਛਾ ਅੱਛਾ ਠੀਕ ਹੈ। ਬੜਾ ਵਧੀਆ ਹੈਲਦੀ ਦਾ ਹੈਲਦੀ। ਬਾਹਰੋਂ ਜੰਕ ਫੂਡ ਖਾਂਦੇ ਨੇ ਉਹ ਤੇ ਸਾਰੇ ਬੇਕਾਰ ਹੁੰਦੇ ਨੇ ਸਗੋਂ। ਇਹ ਚੀਜ਼ਾਂ ਬੱਚੇ। ਖਾਲਣ ਵਿੱਚ ਹੈਲਦੀ ਦਾ ਹੈਲਦੀ ਹੋਰ ਘਰ ਦਾ ਘਰ ਸੁਥਰੇ ਦਾ ਸੁਥਰਾ। ਇਹ ਤੇ ਹੈ ਹੀ ਹੈ ਤੁਸੀਂ ਬੜੀ ਵਧੀਆ ਰੈਸਪੀ ਦੱਸੀ ਹੈ ਮੈਨੂੰ। ਸਾਡੇ ਬੱਚੇ ਤੇ ਆਪ ਫੈਨ ਹੋਏ ਦੇ ਨੇ ਉਦੋਂ ਦੇ ਜਦੋਂ।
ਅੱਛਾ ਅੱਛਾ। ਇੱਕ ਹੋਰ ਚੀਜ਼ ਹੈ। ਮੈਂ ਜਦੋਂ ਕਦੀ ਆਉਗੇ ਹਾਂ।
ਕਿ ਚਲੋ ਮੈਂ ਭੈਣ ਜੀ ਨੂੰ ਜਰਾ ਫੋਨ ਕਰਦੀ ਆ ਪੁੱਛਦੀ ਆ।
ਹਾਂ ਹਾਂ ਹਾਂ ਕੋਈ ਗੱਲ ਨਹੀਂ ਇੱਕ ਹੋਰ। ਪਹਿਲਾਂ ਮਤਲਬ ਵੇਸਨ ਤੁਸੀਂ ਘੋਲ ਲੋ। ਉਹ 'ਚ ਪਿਆਜ਼ ਟਮਾਟਰ ਛੋਟੇ ਛੋਟੇ ਕੱਟ ਲੋੋ।
ਵੇਸਨ ਵਿਚ।
ਹਾਂ ਧਨੀਆ ਵਗੈਰਾ ਪਾਲੋ ਨਮਕ ਮਿਰਚ ਪਾ ਲੋ ਤੇ ਉਹਦਾ ਨਾ ਪਤਲਾ। ਘੋਲ ਬਣਾ ਲੋ।
ਅੱਛਾ।
ਤੇ ਉਹ ਬ੍ਰੈਡ ਪੀਸ ਉਹਨੂੰ ਵਿੱਚ ਪਾ ਕੇ ਤੇ ਤਵੇ ਤੇ ਹਲਕਾ ਜਿਹਾ ਤੇਲ। ਘਿਓ ਖਿੜਾਉਣਾ ਬਿਲਕੁਲ ਹਲਕਾ।
ਅੱਛਾ।
ਤੇ ਉਹਦੇ ਉੱਤੇ ਲਾਉ। ਉਹ ਇੰਨੇ ਟੇਸਟੀ ਬਣਦੇ ਆ ਥੋੜਾ ਦਹੀਂ ਪਾ ਲਓਗੇ ਤੇ ਬਿਲਕੁਲ ਬਿਲਕੁਲ ਹੀ ਸੋਫਟ ਉਹ ਬਹੁਤ ਤੁਸੀਂ ਵੀ ਉਹ ਬਣਾ ਕੇ ਜ਼ਰੂਰ। ਖਵਾਉਣਾ ਜਾਂ ਮੇਰੇ ਕੋਲ ਕਦੀ ਆਉਣਾ ਲੈ ਕੇ ਮੈਂ ਹੀ ਖਵਾਵਾਂਗੀ ਹਾਂ ਹਾਂ। ਜ਼ਰੂਰ ਜ਼ਰੂਰ।
ਦੱਸਾਂ ਗੀ ਮੈਂ ਤੁਹਾਨੂੰ। ਫ਼ੋਨ ਕਰ ਦਾਂਗੀ ਅਤੇ ਤੁਸੀਂ ਉਹ ਜ਼ਰੂਰ ਬਣਾ ਕੇ ਫਿਰ ਖੁਵਾਉਣਾ ਫਿਰ ਮੈਂ ਟਰਾਈ ਕਰਾਂਗੀ ਪਹਿਲੇ ਤੁਸੀਂ ਖੁਵਾਉਣਾ।
ਠੀਕ ਹੈ ਜੀ ਠੀਕ ਹੈ ਜੀ ਹਾਂ ਤੁਸੀਂ ਜਰੂਰ ਆਉਣਾ ਉਹ ਮੈਂ ਜ਼ਰੂਰ। ਖਵਾਂਗੀ।
ਠੀਕ ਹੈ। ਹੋਰ ਸੁਣਾਓ ਹੋਰ ਕੀ-ਕੀ ਆੰਦੈ ਤੁਆਨੂੰ,? ਬੜਾ ਕੁਛ ਬਣਾ ਲੈਂਦੇ ਹੋ ਕੀ ਗੱਲ।
ਹਹਹ
ਹੈਂ।
ਨਾ। ਕਾਫ਼ੀ ਕੁੱਛ ਬਣਾ ਲੈਂਣੀ ਆਂ। ਮੈਂ ਮਨਚੂਰੀਅਨ ਵੀ ਬਣਾ ਲੈਂਦੀ ਆਂ ਔਰ ਇਟਲੀ-ਸਾਂਬਰ।
ਅਰੇ ਵਾਹ, ਬਾਰ ਜਾਣ ਦੀ ਜ਼ਰੂਰਤ
ਹਾਂ, ਮੈਂ ਤੇ ਘੱਰ ਹੀ ਬੱਚਿਆਂ ਨੂੰ ਬਸ ਮੈਂ ਜੈਦਾ ਬਾਰ ਦਾ ਖੂਆੰਦੀ ਨੀ ਘੱਰ ਹੀ ਬਣਾ ਦੇਣੀ ਆਂ, ਬੱਚਿਆਂ ਨੂੰ ਕੁਛ ਨਾ ਕੁ
ਹੈਂ ਹਂ ਠੀਕ। ਤੇ ਯੇ ਬੌਤ ਅੱਛੀ ਗੱਲ ਏ, ਸਗੋਂ ਘਰ ਦਾ ਫਰੈਸ਼ ਖਾਣਾ ਫਰੈਸ਼ ਤੇਲ ਇੰਨਾ ਗੰਦਾ ਤੇ ਬਾਹਰ ਤੇ ਬਈ ਇੰਨਾ ਗੰਦ ਬੁਰਾ ਹਾਲ ਹੋਇਆ ਪਇਆ ਹੈ।
ਹੋਰ।
ਖੁਆ ਦਿੰਦੇ ਨੇ ਬਾਹਰ।
ਉਹੀ ਤੇ ਅੱਗੋਂ ਹੁਣ ਮੈਂ। ਅਗਰ ਮੇਰਾ ਸਾਡਾ ਬੇਟਾ ਹੈ। ਉਹ ਵੇਸਣ ਦਾ ਉਹ ਨਹੀਂ ਖਾਂਦਾ। ਉਹ ਚੀਲਾ ਤੇ ਉਹ ਸੂਜੀ ਦਾ ਖਾਂਦਾ।
ਅੱਛਾ ਅੱਛਾ ਸੂਜੀ ਦਾ ਤਾਂ ਸਭ ਤੋਂ ਬੈਸਟ ਹੁੰਦਾ ਹੈ।
ਹਾਂ ਤੇ ਉਹਨੂੰ ਮੈਂ ਸੂਜੀ ਦਾ ਬਣਾ ਦਿੰਨੀ ਆਂ ਥੋੜ੍ਹੀ ਦਹੀਂ ਪਾਉਣੀ ਸੂਜੀ ਪਾਉਣੀ ਆਂ ਨਮਕ, ਮਿਰਚ ਔਰ ਥੋੜੀ ਸ਼ਿਮਲਾ ਮਿਰਚ ਕੱਟ ਕੇ ਉਹ ਆਪਣੀ ਮਰਜ਼ੀ ਹੈ। ਪਿਆਜ਼, ਸ਼ਿਮਲਾ ਮਿਰਚ, ਟਮਾਟਰ ਪਾ ਕੇ ਘੋਲ ਬਣਾ ਲੋੋ। ਤੇ ਬਸ ਉਹ ਚਿੱਲਾ ਬਣਾ ਦੋ ਆਪਣੇ ਤਵੇ ਤੇ ਪਾ ਕੇ।
ਟ੍ਰੈਂਡ ਬੜਾ ਕੁਛ ਬਣਾ ਲੈਂਦੇ ਹੋ ਟ੍ਰੈਂਡ ਹੈ। ਚਲੋ ਵਧੀਆ ਸਗੋਂ ਟ੍ਰੇਡ ਹੋਣਾ ਚਾਹੀਦਾ। ਹੋਰ ਤੁਹਾਡੇ ਹਸਬੈਂਡ ਕੀ ਕਰਦੇ ਆਂ।
ਹਾਂ, ਬਸ ਔਨਾਂ ਦਾ ਹੈਗੈ ਇਹੀ ਕੰਮ ਹੈ ਮਜ਼ਦੂਰੀ ਵਗੈਰਾ ਦਾ।
ਅੱਛਾ-ਅੱਛਾ ਚਲੋ ਵਧੀਐ ਠੀਕ ਏ। ਹੋਰ? ਹੋਰ ਸੁਣਾਓ ਬ ਘੱਰ ਸਭ ਠੀਕ ਏ? ਤਾਡੀ ਬੇਟੀ ਕੀ ਕਰਦੀ ਏ?
ਹਾਂ, ਹੁਣ ਔ ਬਸ ਔਦਾ ਹੁਣ ਪੈਲਾਂ ਬੀਏ ਕੀਤਾ ਸੀ। ਹੁਣ ਬੀ ਐਡ ਕਰਕੇ ਹਟੀ ਐ, ਹੁਣ ਹਾਂ। ਸਿਲਾਈ ਵੀ ਕਰ ਲੈਂਦੀ ਆ। ਹਾਂ, ਹੋ ਹੋਰ ਬੌਤ ਵਧੀਆ। ਬੇਟੀ ਨੂ ਵੀ ਸਾਡੀ, ਇੱਕ ਵਿਆਹੀ ਦੀ ਐ ਬੇਟੀ ਮੈਂ ਔਨੂੰ ਵੀ, ਓਹ ਵੀ ਬੌਤ ਵਧੀਆ ਕਰ ਲੈਂਦੀ ਐ, ਹੁਣੇ ਛੋਟੀ ਏ ਏਹ ਬੀ।
ਅੱਛਾ, ਚਲੋ ਵਧੀਆ ਅੱਛੀ ਗੱਲ ਏ। ਸਿਲਾਈ ਦੇਖੋ ਇੱਕ ਅਏ ਸਿਲਾਈ ਆਣੀ ਚਾਈਦੀ ਏ ਬਾਰ ਇਨੀਆਂ ਸਵਾਈਯੈ। ਏਨੇ ਦਾ ਸੂਟ ਨੀਂ ਹੂੰਦਾ ਜਿੰਨੇ ਦੀ ਸੁਆਈ ਹੁੰਦੀ ਐ, ਹੁਣ ਤੁਸੀਂ ਦੇਖੋ ਨਾ ਮੈਂ ਇੱਕ ਸੂਟ ਲਿਆਈ ਹਜ਼ਾਰ ਰੁਪਏ ਦਾ। ਠੀਕ ਐ, ਔਰ ਤੇ ਲਾਈਨਿੰਗ ਵਾਲਾ ਸੂਟ ਸੀ ਓਹ, ਤੇ ਔ ਹਜ਼ਾਰ ਦਾ ਸੂਟ। ਜਦੋਂ ਮੈਂ ਕਿਹਾ ਚਲੋ ਬਾਰੋਂ ਸਵਾ ਲੈਂਦੀ ਆਂ ਮੇਰੇ ਕੋਲ ਬਈ ਟੈਮ ਨੀਂ ਹੈ। ਟੈਮ ਨੀਂ ਹੈਗਾ ਤੇ ਔਨਾਂ ਨੇਂ ਕੀ ਕਿ ਤਾ ਬਈ ਮੈਂ ਗਈ ਆਂ ਤੇ ਕੈੰਦੇ ਜੀ ਪੈਲੇ ਤੇ ਸਿਲਾਈ ਮੈਂ ਪੁੱਛੀ। ਤੇ ਕੈੰਦੇ ਲਾਈਨਿੰਗ ਵਾਲਾ, ਪਜਾਮੇ ਨੂੰ ਵੀ ਲਾਈਨਿੰਗ ਲੱਗਣੀ ਏ, ਝੱਗੇ ਨੂੰ ਵੀ ਲੱਗਣੀ ਏ, ਪੰਦਰਾਂ ਸੌ ਰਪੇ ਪੇ ਸਵਾਈ। ਮੈਂ ਕਿਹਾ ਲੈ। ਮੈਂ ਕਿਐ ਦੱਸੋ? ਹਜ਼ਾਰ ਦਾ ਸੂਟ ਪੰਦਰਾਂ ਸੌ ਮੈਂ ਸਵਾਈ ਦੇਵਾਂ ਦੱਸੋ।
ਦਈ।
ਕਰਕੇ ਸਿਲਾਈ ਐਸੀ ਚੀਜ਼ ਏ ਬੰਦੇ ਨੂੰ ਆਣੀ ਚਾਈਦੀ ਐ।
ਹਾਂ।
ਇਹ ਤਾਂ ਹੁਨਰ ਹੋਣਾ ਚਾਈਦਾ ਕਿ ਸਿਲਾਈ
ਹੋ ਮ ਹ ਮੈਂ ਤੇ ਆਪਣੀ ਛੋਟੀ ਬੇਟੀ ਨੂੰ ਨੀਂ, ਵੱਡੀ ਬੇਟੀ ਨੂੰ ਵੀਂ ਬਸ ਸਿਖਾਵਾਤੀ ਸੀ ਹਾਂ।
ਹਾਂਜੀ ਠੀਕ ਐ। ਬਹੁਤ ਅੱਛੀ ਗੱਲ ਏ। ਸਿਲਾਈ ਤਾਂ ਬਈ ਸਾਰਿਆਂ ਨੂੰ ਆਣੀ ਚਾਈਦੀ ਏ, ਮੈਂ ਤੇ ਕਹਿੰਣੀ ਆਂ, ਅੱਜ-ਕੱਲ ਤਾਂ ਕੁਛ ਸਿਖਾਓ ਨਾਂ ਆਉ ਸਿਲਾਈ ਜ਼ਰੂਰ ਸਿਖਾਓ। ਕਬ ਤੱਕ ਹਾਂ ਇਹ ਕਿ ਚਲੋ ਰੇਡੀਮੇਡ ਲਲੱ ਲਿਆ, ਉਹ ਅਲੱਗ ਗੱਲ ਲੇਕਿਨ ਵਧੀਆ ਸੂਟ ਬੰਦਾ ਲੈਂਦਾ ਈ ਐ ਮਿਸਟਰੀ ਚ ਵੀ। ਤੇ ਇਨਨੀ ਜਿੰਨੇ ਦਾ ਸੂਟ ਨੀਂ, ਜਿੰਨੇ ਦੀ ਸੁਆਈ ਹੋ ਜਾਂਦੀ ਐ।
ਹਾਂ।
ਚਲੋ ਕੋਈ ਗੱਲ ਨਈਂ। ਹੋਰ ਸੁਣਾਓ ਮੈਂ ਹੁਣ ਤੁਹਾਨੂੰ ਦੇ ਦਿਆ ਕਰਾਂਗੀ ਤੁਸੀਂ ਬਾਹਰ ਦੇ ਸਿੰਦੇ ਔ? ਠੀਕ ਐ, ਫੇਰ ਮੈਂ ਤੇ ਤੁਹਾਨੂੰ ਦੇਦਿਆ ਕਰਾਂਗੀ ਅਗਰ ਮੈਨੂੰ ਤਾਡੀ ਫਿਟਿੰਗ ਸਹੀ ਆਈ ਤੇ ਮੈਂ ਤੁਹਾਡੇ ਕੋਲ ਸੁਆਯਾ ਕਰਾਂਗੀ ਫੇਰ ਤੇ। ਹਾਂਜੀ ਬਿਲਕੁਲ। ਹੋਰ, ਤੁਸੀਂ ਕੀ ਲਿਲ ਲੈਂਦੇ ਹੋ ਰੇਟ ਤੁਹਾਡਾ ਕੀ ਏ?
ਢਾਉ ਵਸ ਰੇਟ ਤੇ ਠੀਕ ਈ ਆ।
ਚਲੋ ਕੋਈ ਨੀਂ ਅਸੀਂ ਮਿਲਾਂਗੇ ਨਾਂ, ਫੇਰ ਦੱਸਣਾ, ਠੀਕ ਐ। ਹਾਂਜੀ, ਓਕੇ ਜੀ ਚਲੋ ਠੀਕ ਏ ਜੀ। ਸਤ ਸ਼੍ਰੀ ਕਾਲ।